ਕਾਲ, ਕੈਸੇ ਹੋ?
ਕਿਆ ਤੁਸੀਂ ਸੁਣਾਓ?
ਵਧੀਆ, ਰੋਟੀ-ਪਾਨੀ ਹੋ ਗੇਆ?
ਨਈ, ਹੁਣੇ ਦੁਪੈਰ ਦੀ ਤਿਯਾਰੀ ਹੁੰਦੀ ਪਈ ਏ।
ਅੱਛਾ, ਕੀ ਬਨਾ ਰਏ ਓ ਫੇਰ?
ਦੀਆਂ ਮੈਂ।
ਅਰੇ ਵਾਹ, ਸੁੱਕੀ
ਹਾਂ, ਸੁੱਕੀ ਬਣਾਂਦੇ ਆ ਅਸੀ।
ਅੱਛਾ, ਤਰੀ ਵਾਲੀ ਬਨ
ਤਰੀ ਵਾਲੀ ਨੀ ਖਾਂਦੇ ਮੇਰੇ ਬੱ ਚੇ।
ਅੱਛਾ, ਮੈਂ ਟਰਾਈ ਨੀ ਕੀਤੀ ਸਾਡੀ ਦਾਦੀ ਬਣਾਦੀ
ਆਂ ਦਾਦੀਆਂ-ਨਾਨੀਆਂ ਈ ਬਣਾਦੀ ਸੀਆਂਂ
ਆਹੋ, ਅਸੀਂ ਟਰਾਈ ਨੀ ਕੀ, ਅਸੀਂ ਓ ਬਨਾਣੇ ਆ ਪੈਲਾਂ ਉਬਾਲ ਕੇ ਤਾੱਲ ਕੇ ਫੇਰ ਮ
ਹਾਂ, ਹਾਂ ਓ ਵਾਲੀ ਈ ਸਵਾਦ ਲੱਗਦੀ ਏ, ਅਸੀਂ ਤੇ ਏਸ ਤਰਾਂ ਈ ਕੱਟ ਕੇ ਨਾ ਕੀ ਕੱਟ ਕੇ, ਓ ਬਨਾਈ, ਓ ਵੀ ਬੜੀ ਸਵਾਦ ਬੰਨਦੀ ਕੁੁਰਕੁਰੀ ਜੀ ਹੁੰਦੀ ਏ।
ਅੱਛਾ ਜੀ।
ਹਾਂ, ਮਿਨੂੰ ਤਾਂ ਬੜੀ ਸਵਾਦ ਲੱਗਦੀ ਏ।
ਆ ਮੈਨੂੰ ਵੀ ਲੱਗਦੀ ਏ ਨਿੰਬੂਾਂ ਫਿਰ ਨਿੰਬੂ ਪਾਕੇ ਖਾਓ ਨਾ ਤੇ ਹੋਰ ਥੋੜਾ ਖੱਟਾ-ਖੱਟਾ ਟੇਸ
ਹਾਂ ਜਿਹੜੀ ਉਹ ਉਬਾਲ ਕੇ ਬਣਾਈ ਦੀ ਨਾ ਉਹਦੇ ਚ ਪਾਈਦਾ ਨਿੰਬੂ ਹਾਂ ਅੱ ਤਾਂ ਬੈਸ ਏਸੀ ਚ ਬਹਿ ਸਾ ਕੰਮ ਕਰਦੀ ਪ ਆ ਮੈਂ ਇੱਧਰ ਬਹਿ ਕੇ ਕਰਾਂਗੀ ਫਿਰ ਫਟਾਫਟ ਜਾ ਕੇ ਉੱਥੇ ਕਰਕੇ
ਹਾਂ ਨਹੀਂ ਸਹੀ ਹੈ ਪਹਿਲਾਂ ਆਪਣੀ ਹੈਲਥ ਅਤੇ ਹੈਲਥ ਇਜ਼ ਵੈਲਥ ਹੈਲਥ ਇਪੋਰਟੈਂਟ ਹੈ ਮੈਨੇ ਰਾਜਮਾ ਚਾਲ ਬਣਾਏ ਸੀ
ਵਧੀਆ
ਬਣਾ ਕੇ ਖਾ ਵੀ ਲਿੱਤੇ ਬਸ ਵਿਹਲੇ ਹੋ
ਅੱਛਾ ਅੱਛਾ ਮੈਂ ਨਾ ਸ ਬਹੁਤ ਲੇਟ ਸੁ ਲੇਟ ਰਾਤੀ ਕਿ ਸਵੇਰੇ ਹੀ ਸੁੱਤੀ ਹ ਅੱਜ
ਕਿਓ
ਨਿੰਦਰ ਹੀ ਨਹੀਂ ਆਈ ਰਾਤੀ ਉਹਹੀ ਤਕਲੀਫ਼ ਤਾਂ ਹੈਗੀ ਸੀ ਨਾ ਥੋੜ੍ਹੀ ਜਹੀ ਥੋੜ੍ਹੀ ਅੰਦਰ ਤਾਂ ਅੱਜ ਲੇਟ ਹੀ ਉੱਠੀੀਆਂ ਮੈਂ ਹਾਲੇ ਤੋਂ ਅੱ ਕੁ ਇੱਕ ਘੰਟਾ ਪਹਿਲੇੇ ਉੱਠੀ ਹਾਂ
ਉਹ ਹੁਣ ਠੀਕ ਹੈ ਹੈਲਤ
ਹਾਂ ਹੁਣ ਠੀਕ ਹੈ ਨੀਂਦਰ ਵੀ ਪੂਰੀ ਨੀ ਆਉਂਦੀ ਨਾ ਤਾਂ ਵੀ ਹੋ ਜਾਂਦੀ ਹੈ ਦਿੱਕਤ
ਹਾਂ ਨਾਲੇ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਸਭ ਤੋਂ ਜ਼ਿਆਦਾ ਸਟੈਸ ਨਾ ਮੇਨ ਰੀਜ਼ਨ ਗ
ਗਰਮੀ ਹੀ ਹੈ ਹਾਂ
ਹੋ ਗਈਆਂ ਕੋਲਸ
ਮੇਰੀਆਂ ਸ਼ਾਇਦ ਸੱਤ ਹੋ ਜਾਣਗੀਆਂ ਐ ਵਾਲੀ ਕਰਨ ਦੇ ਬਾਅਦ
ਅੱਛਾ ਅੱਛਾ ਮੇਰੀਆਂ ਬਸ ਮੇਰੀਆਂ ਬਸ ਹ ਦੋ ਹੀ ਬਚੀਆਂ
ਹਾਏ ਤੁਸੀਂ ਮੇਰਾ ਸਾਥ ਦੇਈਓ ਛੱਡਿਓ ਨਾ ਵੀੀ ਚੇ
ਨਹੀਂ ਨਹੀਂ ਤੁਹਾਡੀ ਮੈਂ ਕਰਾ ਦਾਂਗੀ ਡੋਂਟ ਵਰੀ ਤੁਸੀਂ ਇਹਨਾਂ ਨੂੰ ਮੈਸੇਜ ਨੀ ਕੀਤਾ ਬਈਆ ਨੂੰ ਜ ਮਨੂੰ ਨੰਬਰ ਦਿੱਤੇ ਸੀ ਨਾ ਦੋ ਤਿੰਨ
ਨਵ ਤੁਸੀਂ ਨੂਰ ਸਿੰਘ ਦਾ ਦਿੱਤਾ ਸੀ ਉਹਦੀ ਮੈਂ ਕੀਤਾ ਸੀ ਉਹ ਉਹਦਾ ਹੋ ਗਿਆ ਪੂਰਾ ਪੂਰੀਆਂ ਹੋ ਗਈਆਂ ਨੇ ਉਹਦੀਆਂ ਹਾਂ ਇਹ ਜਿੰਨੇ ਵੀ ਹੈਗੇ ਨੇ ਨਾ ਜਿੰਨਾਂ ਦੇ ਵੀ ਨੰਬ ਦਿੱਤੇ ਨੇ ਕੌਰ ਨੇ ਮੈਨੂੰ ਸਬਦੀਆ ਪੂਰੀਆਂ ਹੋ ਗਈਆਂ ਨੇ ਗੱਲਾਂ
ਅੱਛਾ ਮੈਂ ਕੱਲ ਕੀਤੀ ਸੀ ਨਾ ਇਹਨਾਂ ਚੋਂ ਇੱਕ ਨੂੰ ਮੈਂ ਅਜ ਕੀਤੀ ਸੀ ਉਹਨਾਂ ਚੋਂ ਹੀ ਹਾਂ ਇੱਕ ਮੈਨੇ ਕੱਲ ਕੀਤੀ
ਇੱਕ ਇੱਕ ਦਾ ਆਇਆ ਮੈਨੂੰ ਅੱਜ ਮੈਸੇਜ ਤੁਹਾਡਾ ਤੁਹਾਡੇ ਨਾਲ ਗੱਲ ਹੁੰਦੀ ਪ ਸੀ ਉਹਨਾਂ ਦਾ ਵੀ ਮੈਸੇਜ ਆਉਂਦਾ ਪਿਆ ਸੀ ਤੁਸੀਂ ਸਾਨੂੰ ਕਾਲ ਕਰ ਲਓ
ਹਾਂ ਮੇਰੀ ਗਲ ਬਾਤ ਕਰ ਲੈਣਾ ਉਹਨਾਂ ਨੂੰ
ਹਾਂ ਮੈਂ ਕਿਹਾ ਹੁੰਦਾ ਮੇਰੀ ਫਰੈਂਡ ਦਾ
ਹਾਂ ਮੈਂ ਪਤਾ ਕੀ ਕਰੀ ਜਿ ਲੋਕਾਂ ਨੂੰ ਜਾਂਦੇ ਆਾਂ ਨਾ ਉਹਨਾਂ ਨੂੰ ਬਾਦ ਚ ਕਰ ਲੈਂਦੇਾਂ ਕਿਉਿ ਉਹ ਸਾਡੀ ਕੋਲ ਕਰਵਾ ਦੇਣਗੇ ਔ ਜਿਹਨ ਨਹੀਂ ਜਾਣਦੇ ਪਹਿਲ ਉਹਨਾਂ ਕੋਲੋਂ ਕਰਵਾਉਂਦੇ
ਹਾਂ ਹਾਂ ਸਹੀ ਗੱਲ ਹੈ ਹੋਰ ਕੀ ਉਹ ਤਾਂ ਧੋਕੇੇ ਬਾਾਜ਼
ਬਸ ਚੀਟਿੰਗ ਕਰ ਲੈਂਦੇ ਨੇ ਉਹ ਮੈਂ ਤੁਹਾਨੂੰ ਦੱਸਦੀ ਰਾ ਸੁਮਨ ਵਿਕੀ ਕਰਕੇ ਇੱਕ ਲੇਡੀ ਹੈਗੀ ਹੈ ਉਹਨਾਂ ਨੇ ਮੇਰੀ ਕਾਲ ਅੱਜ ਕਰਵਾਈ ਹੈ ਅੱਜ ਸਵੇਰੇ ਮੈਂ ਦੁਬਾਰਾ ਕਾਲ ਕਰਾਂਗੀ ਨੀ ਉਹਨੂੰਣ ਨਾ ਮੈਂ ਕਰਾਂਗੀ ਨਾ ਮੈਂ ਤੇ ਕਰਵਾਵਾਂਗੀ ਹੁਣ
ਸਹੀ ਗੱਲ ਹੈ ਹੁਣ ਅੱਗੇ ਵੀ ਆਉਂ ਪਿਆ ਨਾ ਕੰਮ ਦੇ ਵਿੱਚ ਦੋ ਸੌ ਕਾਲਿੰਗਾਂ ਆਉਂਦੀ ਪਆਂ ਨੇ ਸਵੇਰੇ ਮੈਂ ਮੈਸੇਜ ਪਾਇਆ ਕਿੇ ਨੇ
ਅੱਛਾ ਹੁਣ ਤਾਂ ਸ਼ਾਇਦ ਦੂਸਰਿਆਂ ਵਾਲਾ ਵੀ ਅਹ ਉਰਦੂ ਵਾਲਾ
ਗੱਲ ਹੈਗੀ ਹੈ
ਉਹ ਤਾਂ ਹਾਂ
ਸਹੀ ਤਹਿਜ਼ੀਬ ਨਾਲ ਗੱਲ ਕਰੀ ਦੀਓ ਉਹਦੇ ' ਉਹਦੇ ' ਕੀ ਦਿੱਕਤ ਹੈ
ਤੁਸੀਂ ਕਰਦੇ ਹੋ ਉਰਦੂ ਵਾਲੀ ਕੋਾਲਾਂ
ਮੈਂ ਤੇ ਹੁਨੇ ਮੈਨੂੰ ਨਹੀਂ ਕੱਲ ਦੱਸਿਆ ਸੀ ਨਾ ਕੌਰ ਨਹੀਂ ਉਹਦਾ ਤਾਂ ਨ ਹੀ ਮੈਂ ਕੌਰ ਪਾਤਾ ਹੈ
ਅੱਛਾ
ਅਮਰਜੀਤ ਦਾ ਨਾ ਕੋਰ ਹੀ ਨਿਕਲਦਾ ਉਹਨੇ ਉਹਨੇ ਕਰ ਕੀਤਾ ਹੈ ਨਾ ਨਾ ਆਪਣਾ
ਹਾਂ
ਸੇਫ ਮਤਲਬ ਉਸਨੇ ਉਹਦੇ ਪਾਇਆ ਹੋਏਗਾ ਨਾ ਉਹਨੇ
ਹਾਂ ਨੇਮ ਪੈਂਦਾ ਨਾ ਉਹਨੇ ਐਸੀ ਪਾਉਂਦੀ ਆ ਉਲਟ ਸਿੱਧੇ ਹੀ
ਸ਼ੋਰਟਕਟ ਹੀ ਸਹੀ ਹੈਗਾ ਹੈ
ਮੇਰੀ ਕਾਲ ਤੇ ਉਹਨੇ ਇੱਕ ਵੀ ਨਹੀਂ ਕਰਵਾਈ ਕਹਿੰਦੇ ਮੇਰੀ ਪੂਰੀ ਹੋ ਗਈ ਹੈ ਨੇ ਤੂੰ ਨਾ
ਤਾਂ ਉਹ ਕੀ ਉਹਦੀ ਕੋਈ ਗਲਤੀ ਮੇਰੇ ਨਾਲ ਵੀ ਨਹੀਂੀ ਹੋਈ ਉਹਦੀ ਗੱਲ ਇੱਕ ਵਾਰੀ ਕਿੰ ਨੀ ਮੇਰੀਆ ਪੂਰੀਆਂ ਹੋ ਗਈਆਂ ਨੇ ਕਰਵਾ ਦਿੰਦੀ ਪਰ ਉਹ ਸਾਨੂੰ ਰਸਤੇ ' ਦੱਸਦੀ ਪਈ ਹੈ ਨਾ
ਹਾਂ, ਮੈਨੂੰ ਕਾਲ ਕਾਫੀ ਕਰਵਾ ਦਿਓ ਕਾਫੀ
ਹਾਂ, ਉਹ ਸਭ ਤੋਂ ਵੱਡੀ ਗੱਲ ਤਾਂ, ਸਭ ਤੋਂ ਵੱਡੀ ਗੱਲ ਤਾਂ, ਉਹ ਇਹ ਕਰਦੀ ਪਈ ਏ। ਇੰਨਾ ਕੋਈ ਦਿੰਦਾ ਸਾਥ। ਵਿਚਾਰੀ ਫਿਰ ਪੂਰਾ ਸਮਝਾਂਦੀ ਵੀ ਏ, ਕੱਲ ਮੈਂ ਕਿੰਨਾ ਕੁਛ ਪੁੱਛਿਆ ਕਿ ਏ ਕੁਛ ਨੁਕਸਾਨ ਤਾਂ ਨਹੀਂ ਹੋਨਾ ਜੋ ਵੀ ਮੈਂ ਪੁੱਛਿਆ? ਸਾਰਾ ਉਹਨੇ ਮੈਨੂੰ ਚੰਗੀ ਤਰ੍ਹਾਂ ਸਮਝਾਇਆ।
ਫੋਨ ਕਰਦੇਗੀ, ਕਹੇਗੀ ਹੈਲੋ ਹਾਂ। ਮੈਂ ਕਿਹਾ ਮੈ ਸੁੱਤੀ ਦੀ ਆ ਯਾਰ ਹਜੇ ਇੱਕ ਕਾਲ ਕਰ ਲੈ ਕਾਲ, ਹਾਂ।
ਮੈਂ ਕਿਹਾ ਤੁਸੀਂ ਹੁਣ ਥੱਕੇ ਹੋਏ ਆਏ ਹੋ ਤੁਸੀਂ ਫੋਨ ਤੁਸੀਂ ਸੋ ਜਾਓ, ਰੈਸਟ ਕਰੋ। ਕਹਿੰਦੀ ਰੈਸਟ ਬਾਅਦ 'ਚ ਕਰਾਂਗੇ, ਤੁਸੀਂ ਆਪਣੀ ਕੋਲਾਂ ਪੂਰੀਆਂ ਕਰੋ ਪਹਿਲੇ
ਹਾਂ, ਇਹ ਏਦਾਂ ਹੀ ਏਦਾਂ ਹੀ ਕਰਦੇ ਨੇ ਜਿ ਤੁਸੀਂ ਤੁਹਾਨੂੰ ਪਤਾ ਨ, ਕੰਮ ਕਰ ਰਹੇ ਨੇ। ਪੂਰਾ ਕੰਮ ਕੰਪਲੀਟ ਕਰਕੇ ਹੀ ਮੁੜਨਗੇ। ਮੰਮੀ ਵੀ ਇੱਦਾਂ ਹੀ, ਮੇਰੀ ਦੀਦੀ ਵੀਦਾਂ
ਅੱਛੀ ਗੱਲ ਲੱਗੀ ਹੈ ਇਹ। ਏਹ ਗ, ਤੁਸੀਂ ਤਾਂ ਮੈਂ ਇੱਕੋ ਵਰਗੇ ਆਗੇ ਆ, ਮੈਨੂੰ ਲੱਗਦਾ ਤੁਸੀਂ ਤਾਂ ਮੈਂ ਇੱਕੋ
ਮੈਂ ਅਲਕਸ ਮਾਰ ਜਾਨੀ ਹਾਂ, ਮੈਂ ਕਹਿੰਦੀ ਚੱਲ ਛੋੜ ਹੋਏਗੀ ਹੋਏਗੀ ਨਾ ਹੋਏਗੀ ਨਾ ਹੋਏ ਮੇਰੇ
ਮੇਰਾ ਵੀ ਉਹੀ ਹਾਲ ਹੈ, ਰਾਤੀ ਮੈਂ ਵੀ ਸੋਚਿਆ, ਮੈਂ ਕਿਹਾ ਸਾਰਾ ਦਿਨ ਗੱਲਾਂ ਕਰੋ ਸਿਰ ਚ ਦਰਦ ਹੋ ਗਈ, ਮੈਂ ਨੀ ਕਰਾਂਗੀ ਕੱਲ ਕੋਲਾ ਫਿਰ ਮੈਂ ਉੱਠ ਕੇ ਸੋਚਿਆ, ਹਾਏ, ਹਾਏ ਉਹ ਕਵਲ ਜੀ-ਜੀ ਨੇ ਕਿੰਨਾ ਮੈਨੂੰ ਜ਼ੋਰ ਪਾਇਆ, ਵੇਚਾਰੀ ਕੌਰ ਵੀ ਕਿੰਨਾ ਜ਼ੋਰ ਪਾਂਦੀ ਪੀ ਤ ਅਸੀਂ ਇੰਨਾ ਵੀ ਨੀ ਕਰ ਸਕਦੇ?
ਹਾਂ, ਮੇਰੀ ਮੰਮੀ ਵੀ ਏਦਾਂ ਹੀ ਕਰਦੀ ਰੇਗੀ, ਮੇਰੀ ਕੋਾਲ ਕਰਵਾ ਦੇ ਹੋ ਤੇ ਗਏ ਹੋ, ਥਰਟੀ ਹੋ ਵੀ ਗਈਆਂ ਨੇ। ਰਾਤੀ ਹੋ ਗਈਆਂ ਸੀ ਉਹਨਾਂ ਦੀਆਂ ਪੂਰੀਆਂ, ਮੇਰੀਆਂ ਬੱਸ ਦੋ ਰਹਿ ਗੀ ਗਈਆਂ ਨੇ। ਹਾਂ, ਟਵੰਟੀ ਏ ਅਮ, ਫਾਈਨਲੀ ਮੁੱਕੇਗਾ ਸਿਆਪ
ਹਾਂ, ਇਹਦੇ ਬਾਅਦ ਕਰ ਲੈਣਾ ਫਿਰ ਤੁਸੀਂ, ਫਿਰ ਥੋੜੇ ਦੇਰ ਆਸੇ ਰ ਦੁਬਾਰਾ ਕਰ ਲਈਓ ਮੈਨੂੰ।
ਕੋਲਾ।
ਹਾਂ, ਹਾਂ ਠੀਕ ਹੈ ਹੋਰ ਕੀ? ਮੰਮੀ ਦੀਆ ਹੋ ਗਈ ਅੱਜ ਮੰਮੀ, ਮੰਮੀ ਨੂੰ ਬੈਂਕ ਲੈ ਜਾਣਾ ਉਹਨਾਂ ਦਾ ਕੰਮ ਕਰਵਾਦੇ ਨਾ
ਆਹੋ। ਕਹਿ ਰਹੇ ਸੀ ਕਿਦੇ ਬੈਂਕ ਜਾਣਾ ਏਟੀਐਮ ਪਤਾ ਨੀ ਕਹਿ ਰੇ ਸੀ ਅੱਜ ਨਾਟਕ ਹੋ ਗਿਆ ਬੈਂਕ ਦਾ ਯਾਰ। ਜਾਨੇ ਆ, ਪਤਾ ਮੈਨੂੰ ਏਟੀਅਮ ਕਾਰਡ ਦਾ ਪਿੰਨ ਤੇ ਬਨ ਗਿਆ ਲੇਕਿਨ ਉਹ ਏ ਟੀ ਅਮ ਕਾਰਡ ਚ ਬਨਦਾ ਹੀਈ ਨੀ ਅ ਮਸ਼ੀਨ ਚ ਪਿੰਨ ਹੀ ਨੀ ਆ ਰਿਹਾ। ਗੂਗਲ ਪੇ ਚਲਾ ਰਹੀ ਆਂ, ਉਹ ਚੱਲ ਨੀ ਰਿਹਾ ਉਹਨੇ ਪਾਈ ਨੇ ਪਹਿਲੇ ਬੈਂਕ ਨੈਟ ਬੈਂਕ ਕਿੰਗ ਹੁੰਦੀ ਨਾ ਉਹਨੇ ਉਹ ਚਲਾ ਦਿੱਤੀ ਪਹਿਲੇ ਇਹਨਾਂ ਦੀ ਉੱਥੋਂ ਚੱਕਰ ਪੈ ਗਿਆ ਨੈਟ ਬੈਂਕ ਨੈਟ ਬੈਂਕਿੰਗ ਤੋਂ ਮੈਂ ਪੇਮੈਂਟ ਕਰਦੀ ਪੈਂਟ ਹੋਈ ਖਸੇੈਂਟ ਹੋ ਕਹਿੰਦਾ ਪਿੰਨ ਚੇਜ ਕਰ ਪਨ ਚੇਂਜ ਕਰੋ ਦੋ ਵਾਰ ਪਿੰਨ ਚੇਂਜ ਕਰ ਚੁੱਕੀ ਆ
ਫਿਰ ਤੋਂ ਹੀ ਤੁਹਾਨੂੰ ਉਹਨਾਂ ਉਹਨਾਂ ਕੋਲ ਨ ਕਰਵਾਣਾ ਪਏਗਾ ਉੱਥੇ ਜਾ ਕੇ
ਆਹਾਂ ਉੱਥੇ ਮੈਂ ਅਸੀਂ ਕੱਲ ਗਏ ਸੀ ਸ਼ਾਮੀ ਕੱਲ ਮੈਂ ਸ਼ਾਮੀ ਗਈ ਸੀ ਨਾ ਉੱਧਰ ਮੈਂ ਕਿਹਾ ਪਹਿਲਾਂ ਖ਼ਤਮ ਕਰਾ ਕੇ ਪਿੰਡ ਦਾ ਤੇ ਉਹ ਬਈਆ ਸੀ ਮਸ਼ਏਟੀਮ ਮਸ਼ੀਨ ਨਾ ਖਰਾਬ ਹੋਦੀ ਬੈਟਰੀ ਚੇਂਜ ਹੋ ਰਹੀ ਹੈ ਤੁਸੀਂ ਕੱਲ ਆ ਜਾਣਾ ਮੈਂ ਕਿਹਾ ਚਲੋ ਸ਼ਾਮੀ ਬੈਂ ਹਾਂ ਬੈਂਕ ਹੁੰਦਾ ਪੰਜ ਵਜੇ ਜਾਵਾਂਗੀ ਉਹਿਸ ਜੈਸੇ ਉਹ ਲੇਡੀਜ਼ ਬਾਹਰ ਨਿਕਲਦੀ ਅੱਜ ਪਕੜ ਲੈਂਦੀ ਹਾਂ ਉਹਨੂੰ ਮੈਂ ਕਹਿੰਦੀ ਮੇਰਾ ਕੰਮ ਕਰਵਾ ਦੋ ਪਹਿਲੇ ਬੱਚ ਕਰ ਜਾਣਾ ਉਹ ਕਰਾ ਵੀ ਦਿੰਦੀ ਆ ਹੈਲਪ ਵੀ ਕਰ ਦਿੰਦੀ ਆ ਉਹ ਪਤਾ ਨੀ ਕੈਸਾ ਬੈਂਕ ਕਸਾ ਕੰਮ ਖ਼ਰਾਬ ਕਰਦਾ ਹਾਂ
ਸਾਡੇ ਤੇ ਚਾਰ ਵਜੇ ਬੰਦ ਹੋ ਜਾਂਦੇ ਨੇ
ਨਾ ਅਸੀਂ ਮਲਬ ਬੈ ਗੱਲਲਾ ਵੱਲਲਾ ਕਰਦੇ ਹੋਣ ਹਨਾ
ਹਾਂ ਹਾਂ ਅੰਦਰ ਉਹਦੇ ਬਾਅਦ ਆਪਣਾ ਕੰਮ ਪੂਰਾ ਹਣਦੇ ਬਾਅਦ ਕਰਦੇ
ਬੈਂਕ ਵਸ ਬੰਦ ਜਾਂਦੀ ਪੰਜ ਗੱਲਾਂ ਲਾਂਦੇਣ ਜਦ ਆਂਦੇ ਆ ਤਾਂ ਗਾਂਲਾਂ ਨਿਕਲਦੇ ਹਦੇ ਨੇ ਬਾਰਵਾਂ ਗੱਲਾਂ ਹੀ ਕਰਦੇ ਹੋਣਆਂ ਘੰਟਾ ਟਾਈਮ ਪਾਸ ਕਰਦੇ ਨੇ ਕਾਰਜਾ ਕਰਨਾ ਵੀ ਕੀ ਇਹਨਾਂ ਨੇ ਇਹ ਦੇ ਘਰ ਕੰਮ ਵਾਲੀ ਲੱਗੀ ਦੀਆਂ ਹੋਣਗੀਆਂ ਜਾਣਗੇ ਬਸ ਬੈਠਣਗੇ ਚਾਹ ਚੂ ਪੀਣਗੇ ਰਾਤ ਦੀ ਤਿਆਰੀ
ਹਾਂ ਉਹ ਤਾਂ ਹੈ ਹੀ ਕਦੀ ਕਦੀ ਪਾਰਟੀਆਂ ਵੀ ਕਰਦੇ ਨੇ ਮੈਨੂੰ ਵੀ ਪਿੱਛੇ ਬੜਾ ਕੰਮ ਪਿਆ ਸੀ ਤੇ ਮੈਂ ਡੇਲੀ ਜਾਂਦੀ ਸੀਗੀ
ਆਹ ਉਹ ਤੇ ਹੈ ਹੀ ਆ ਫਿਰ
ਇਹਨਾਂ ਦੀ ਪਾਰਟੀਆਂ ਹੀ ਖ਼ਤਮ ਨੀ ਹੁੰਦੀਆਂ ਸੀ ਕਦੀ ਕਿਸੇ ਦਾ ਬਰਡੇ ਮਨਾਉਂਦੇ ਪਏ ਨੇ ਕਦੀ ਕਦੀ ਕਿਸੇ ਦਾ ਸਮੋਸੇ ਹੁੰਦੇ ਪਏ ਨੇ ਕਦੀ ਕੁੱਛ ਦਾ ਕਦੀ ਕੀ ਕਰਦੇ ਮੈਂ ਕਿਹਾ ਆਇਆ ਤੇ
ਗੱਲ ਨੀ ਸੁਣਦੇ ਨੇ ਇਸ ਟਾਈਮ ਦੇ ਵਿੱਚ
ਜਾਣਾ ਹੀ ਨਹੀ ਚਾਹੀਦਾ ਉਸ ਟਾਈਮ ਵਿੱਚ
ਮੇਲ ਬਮ ਬਸ ਵਧੀਆ ਮੈਂ ਮੇਕਅਪ ਕਰਦੀ ਸੀ ਬਸ
ਅੱਛਾ
ਹਾਂ ਨਹੀਂ ਨਹੀਂ ਯਾਰ ਬਹੁਤ ਬਹੁਤ ਟਾਈਮ ਮੈਂ ਯੂਜ਼ ਕਰਦੀ ਸੀ ਮੈਂ ਕਲੀਨ ਕਰਾਂ ਆਜ ਵੀਕਲੀ ਮੰਥਲੀ
ਅੱਛਾ ਅੱਛ ਅੱਛਾ ਅੱਛਾ ਅੱਛਾ ਮੈਨੂੰ ਸੋਚਿਆ ਮੇਕਅਪ ਕਰਦੇ ਪਏ ਹੋ ਹੋਰਰਾ
ਨਹੀਂ ਨਹੀਂ ਬਰਸ਼ ਕਲੀਨ ਕਰਨੀ ਪਈ ਆ ਹਾਲੇ ਬਸ ਇਹ ਕਲੀਨ ਹੋ ਜਾਣਗੇ ਨਾ ਫਿਰ ਡਰਾ ਡ ਜਾਣਗੇ
ਤੇ ਮੈਨੂੰ ਲ ਮੈਨੂੰ ਸੁਣਾਈ ਦਿੱਤਾ ਮੇਕਅਪ ਜਿਹਾ ਕਰਦੀ ਪਈ ਸੀ ਪੈ ਕੇ ਮੈਂ ਕਿਹਾ ਮੈਂ ਕਿਹਾ ਪਤਾ ਨੀ ਕਿਧਰੇ ਚੱਲੇ ਨੇ
ਫਿਰ ਕਦੇ ਇਹ ਨਾ ਵੀ ਇੱਕ ਬੰ ਤੋਂ ਮੇਰੀ ਥੋੜੀ ਪ੍ਰੋਬਲਮ ਹੋ ਗਈ ਸੀ ਅੱਖਾਂ ਚ ਨਾ ਠੀਕ ਅੱਖਾਂ ਚ ਤੇਨ ਹੁੰਦਾ ਸੀ ਅੱਖਾਂ ਥੋੜੀਆਂ ਸੁੱਜ ਗਈਆਂ ਸੀ ਇੱਕ ਮਹੀਨੇ ਦਾ ਕਸ ਰਿਹਾ ਕਦੀ ਇੱਕ ਸਈਡ ਠੀਕ ਆ ਦੂਸਰੀ ਸਈਡ ਦੂਸਰੀ ਸਈਡ ਆਈ ਜ ਚਾਈਜ਼ ਵਿੱਚ ਨਹੀਂ ਇਹ ਬਿਨਾਂ ਲੈਂਸ ਦੇ ਆ ਪਤਾ ਨੀ ਕੈਸੇ ਹੋ ਗਈਆਂ ਸੀ ਸ਼ਾਇਦ ਡਰਦ ਨਾਲ ਹੋ ਗਿਆ ਪਤਾ ਨੀ ਕਿਆ
ਨਹੀਂ ਨਹੀਂ ਇਹ ਤਾਂ ਕੋਈ ਕੀੜਾ ਜਿਹਾ ਕੱਟਦਾ ਤਾਂ ਸਵੈਲਿੰਗ ਨੀ ਆਉਂਦੀ ਇਸ ਤਰ੍ਹਾਂ
ਮਤਲਬ ਦਮ ਤਾਂ ਕਹਿ ਸਕਦਾ ਆਖਦੇ ਉੱਪਰ ਵਾਲਾ ਸਾਈਡ ਦੇ ਪਲਕ ਦੇ ਜਸਟ ਉੱਪਰ ਇੱਕ ਦਾਾਨ ਜ ਹੋ ਗਿਆ ਉਹ ਵੱਡਾ ਹੋ ਗਿਆ ਉਹ ਠੀਕ ਹੋਇਆ ਉਹਦੇ ਕੋਨੇ ਚ ਹੋ ਗਿਆ ਫਿਰ ਸਾਈਡ ਤੇ ਉਓਧਰੋਂ ਠੀਕ ਹੋਇਆ ਫੇਰ ਆਖਦੇ ਨੀਚੇ ਹੋ ਗਿਆ
ਅੱਛਾ ਤੇ ਉਹ ਤਾਂ ਸੱਤ ਸੱਤ ਉਹ ਕਹਿੰਦੇ ਨੇ ਨਾ ਸੱਤ ਨਿਕਲਦੀਆਂ ਨੇ ਅੱਖਾਂ ਵਿੱਚ
ਪਤਾ ਉਹੀ ਉਹੀ ਹੋ ਪਤਾ ਨੀ ਸ਼ਾਇਦ ਫਿਰ ਤਿੰਨ ਨਿਕਲੀਆਂ ਚਾਰ ਨਿਕਲੀਆਂ ਮੇਰੇ ਚਾਰ ਇੱਕ ਮੰਥ ਮੇਰਾ ਇੰਜ ਖ਼ਰਾਬ ਰਿਹਾ ਨਾ ਮੈਂ ਕੁਛ ਕੰਮ ਕਰ ਪਾਈ ਆਪਣਾ ਨਾ ਮ ਰਾਜ ਪਾਈ ਨਾ ਮ ਆਪਣਾ ਕੰਮ ਕਰ ਪਾਈ ਤੇ ਨਾ ਮੈਂ ਆਪਣਾ ਸਕਿਨ ਕੇਅਰ ਕਰ ਪਾਉਂਦੀ ਵੀ ਸੀ ਕੁਛ ਵੀ ਨੀ ਕਰ ਪਾ ਰਹੀ ਸੀ ਇੱਕ ਡੇਢ ਮਹੀੇ ਇੰਜ ਖ਼ਰਾਬ ਹੋਇਆ ਮੇਰਾ ਪਰਾ ਡੇਢ ਮਹੀਨਾ ਖਰਾਬ
ਹਾਂ ਗੁਆਂਢਣੀਆਂ ਕਹਿੰਦੇ ਨੇ ਇਹਨਾਂ ਨੂੰ ਗੁਆਂਢੀਆਂ ਸਤ ਨਿਕ
ਠੀਕ ਹੋ ਗਏ ਹੁਣ ਆਪਣੀ ਸਕਿਨ ਕੇਅਰ ਕਰੋ ਪਹਿਲੇ ਡੇਢ ਮਹੀਨਾ ਹੋ ਗਿਆ ਸਕਿੰਨ ਰ ਵੀ ਨਹੀਂ ਹੋਇਆ ਅੱਛੇ ਲਾਈਕ ਸਕਕਿਨ ਕੇਰ ਸਕ੍ਰਬ ਹੋ ਗਿਆ ਮੈਂ ਰ ਵੀ ਯੂਜਸ ਕਰਨੀ ਆ ਨਾ ਆਪਣੇ ਫੇਸਜਰ ਫਿਰ ਮਾਸਕ ਹੇਅਰਰ ਆਪ ਕਾੀ ਚੀਜ਼ਾਂ ਯੂਸ ਕਰਨੀ ਆ ਸਕਿੰਨ ਕੇਅਰ ਕਰਿਰ ਮੈਂ ਸਕਿੰਨ ਕੇਅਰ ਕੀਤਾ ਪ੍ਰੋਪਰ ਆਪਣਾ
ਕੀ ਯੂਜ ਕਰਦੇ ਹੋ ਪਹਿਲਾਂ ਕੀ ਬੋਲਿਆ ਤੁਸੀਂ ਰਰੇਜ਼ਰ
ਰਜ਼ਰ ਸਾਡੇ ਸਾਡੇ ਹੇਅਰ ਅ ਫੇਸ ਦੇ ਹੇਅਰ ਹੁੰਦੇ ਨਿੱਕੇ ਨਿੱਕੇ
ਚਲੋ ਅਗਲੀ ਕਾਲ ਤੇ ਆਈਓ ਡਿਸਕਸ ਕਰਾਂਗੇ ਕਿ ਕੀ ਕੀ ਪ੍ਰੋਡਕਟ ਤੁਸੀ ਯੂਜ ਕਰ
ਹਾਂ ਹਾਂ ਠੀਕ ਹੈ ਠੀਕ ਹੈ
ਚਲੋ ਓਕੇ
ਓਕੇ ਓਕੇ ਬਾਈ, ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਹੈਲੋ ਹਾਂ